ਹੰ
ਸਤਿ ਸ੍ਰੀ ਕਾਲ ਜੀ। ਹੋਰ, ਕਿਵੇਂ ਓ?
ਸੁਣਾਓ?
ਹੋਰ, ਮੌਸਮ ਕਿਵੇਂ ਦਾ?
ਮੈਂ ਥੋੜਾ ਬਹੁਤ ਬੱਦਲ ਬਣਿਆ ਮੀਂ ਅੱਜ ਦੇ ਕੀ ਕਰ ਲੈ
ਮੀਂਹ ਤਾਂ ਨਹੀਂ ਆ ਰਿਹਾ, ਬਸ ਪਰਸੋਂ ਹੋਇਆ ਆਇਆ ਸੀ ਮੀ, ਥੋੜਾ ਜਿਹਾ ਉਹ ਵੀ
ਤੁਹਾਡੇ ਇੱਥੇ ਕੱਲ ਆਇਆ ਸੀ, ਪਰਸੋਂ ਵੀ ਆਇਆ ਸੀ ਪਰ ਅੱਜ ਧੁੱਪ
ਹਾਂਜੀ ਗਰਮੀ ਤਾਂ ਬਹੁਤ ਆ, ਗਰਮੀ ਚ ਜ਼ਿਆਦਾ ਨਿੰਬੂ ਪਾਣੀ ਵਗੈਰਾ ਲਓ।
ਪਰ ਮਸ਼ ਦਾ ਨਿੰਬੂ ਪਾਣੀ ਵੀ ਹੈ, ਗਲੁਕੌਂਡੀ ਵੀ ਰੱਖੀ ਦੀ ਹੈ, ਬੱਚੇ ਰੋਜ਼ ਦਾ ਵੀ ਰੱਖਿਆ ਪੀਂਦਾ ਵੀ ਹੈ, ਰੂਅਫਜਾ।
ਤੁਹਾਨੂੰ ਤੁਸੀਂ ਉਹ ਜਾਣਦੇ ਹੋ, ਸਾਬੂਤ ਦਾਨਾ ਜਿਹੜਾ ਹੁੰਦਾ ਵਾ ਉਹ ਲੈ- ਘਿਓ ਉਹਨੂੰ ਤਰਬੂਜ ਜ ਕੋਈ ਵੀ ਆਪਾਂ ਸਰਬਤ ਬਣਾਉਂਦੇ ਹ ਨਾ, ਉਹਦੇ ਚ ਪਾ ਕੇ, ਇੱਕ ਚਮਚ ਫੇਰ ਲੈਣਾ ਜਿੜਾ ਠੰਡਾ ਹੁੰਦਾ ਨਾ
ਆ ਦੁੱਧ ਵਾਲਾ ਏ, ਯਾ, ਓ, ਗੂੰਦੇ
ਗੂੰਦ ਕਤੀਰਾ
ਆ ਗੂੰਦ ਕਤੀਰਾ
ਹਾਂ, ਉਹ ਸਭ ਤੋਂ ਵਧੀਆ ਹੁੰਦਾ।
ਹਾਂਜੀ। ਰਾਤੀ ਤੇ ਉਦੋਂ ਸਵੇਰੇ ਉਹ ਨਿੰਬੂ ਪਾਣੀ ਚ ਪਾ ਕੇ ਪੀਓ, ਬੜਾ ਅੱਛਾ ਲੱਗਦਾ ਐ।
ਅਸੀਂ ਤਾਂ ਤਰਬੂਜ ਲਿਆ ਨਾ ਤਰਬੂਜ਼ ਦਾ ਸ਼ੇਕ ਬਣਾ ਕੇ, ਉਹਦੇ ਵਿੱਚ ਦੋ ਚਮਚ ਪਾ ਕੇ ਇੰਨਾ ਵਧੀਆ ਲੱਗਦਾ ਨਾ, ਪੀ ਕੇ ਦੇਖਿਓ ਕਦੀ ਬਣਾ ਕੇ ਬਹੁਤ ਵਧੀਆ ਲੱਗਦਾ। ਬਹੁਤ ਜ਼ਿਆਦਾ ਵ ਵਦੀਆ ਬਨਦਾ
ਤਰਬੂਜ ਨੁੰ ਛਿੱਲ ਕੇ ੳਹ
ਹਾਂ, ਹਾਂ ਬੀਜ ਸਮਿਤ ਚਾਹੇ, ਆਪਾਂ ਆਪਾਂ ਗ੍ਰੈਂਡਰ ਕਰਲੋ ਉਹਦਾ ਜੂਸ ਬਣਾ ਲੋੋ ਉਹ ਤਾਂ ਨਿਕਾਹ ਉਹ ਤਾਂ ਆਪਣੀ ਮਰਜ਼ੀ ਆ ਆਪਾਂ ਟਾਲ ਵੀ ਸਕਦੇ ਹਾਂ ਨਹੀਂ ਤਾਂ ਉਹਨਾਂ ਨੂੰ ਬੀਜੀ ਵਿੱਚ ਸਾਰੀ ਉਹ ਹੁੰਦੀ ਆ ਸਖਤੀ ਜੋ ਆਪਣੇ ਸਰੀਰ ਨੂੰ ਮਿਲਦੀ ਐ। ਵਧੀਆ ਹੁੰਦੇ ਆ ਉਹ ਵੀ ਹਾਂ, ਅਸੀਂ ਬਣਾ ਨੇ ਹਾਂ ਛਾਣ ਲੈਂਦੇ ਆਂ, ਬਾਅਦ ਚ ਜਦੋਂ ਨਹੀਂ ਵੀ ਬੱਚੇ ਨਹੀਂ ਖਾਂਦੇ ਨਾ ਬਾਅਦ ਚ ਛਾਣ ਲੈਂਣੇ ਉਹਨੂੰ। ਛਨੀ ਚ ਉੱਪਰ ਹੀ ਰਹਿ ਜਾਂਦਾ ਬਾਕੀ ਕਿ ਜੂਸ ਥੋੜ੍ਹਾ ਇੰਨਾ ਵਧੀਆ ਬਣ ਦਾ ਹਲਕਾ ਜਿਦਾ ਜੇ ਦੁੱਧ ਵੀ ਪਾਲੋ। ਮਿੱਠਾ ਬਣਾਉ ਨਾ ਵਧ ਲੱਗਦਾ ਨਾ ਪੀ ਕੇ ਦੇਖਓ ਕਦੀ ਮਸਤ ਲੱਗਦਾ ਇੱਕ ਦਮ ਪੀਨ ਚ ਵੀ ਲੱਗਦਾ ਜ ਐਵੇਂ ਲੱਗਦਾ ਜਿਵੇਂ ਆਪਾਂ ਰੂਹਰਾ ਨਈਂ ਪੀਂਦੇ?
ਹਾਂਜੀ ਹਾਂਜੀ।
ਸਵਾਦ ਆਉਂਦਾ ਉਹਦੇ ਚ ਹਾਂ ਖੰਡ ਵੀ ਪੈਂਦੀ ਆ। ਆਪਣੀ ਮਰਜ਼ੀ ਆਪਾਂ ਪੀ ਕੇ ਦੇਖੇ ਪਹਿਲਾਂ ਥੋੜੇ ਵੀ ਆਪਣੇ ਬੱਚਿਆਂ ਨੂੰ ਕਿੰਨਾ ਦੇਣਾ ਆਪਾਂ ਹਨਾ ਮਿੱਠਾ। ਉਹਦੇ ਮੁਤਾਬਿਕ ਪਾ ਲੋੋ ਨਹੀਂ ਤੇ ਬੱਚਿਆਂ ਨੂੰ ਤੁਆਨੂੰ ਪਤਾ ਹੈ ਏ ਘੱਟ ਈ ਦੇਣਾ ਚਾਹੀਦਾ ਮਿੱਠ ਹਾਂ।
ਹਾਂਜੀ ਮਿੱਠਾ ਕਰ ਦੇਣਾ
ਫੇਰ ਵੀ ਮਿੱਠਾ ਹੀ ਹੁੰਦਾ ਵਾ। ਕਈ ਹੁੰਦੇ ਦੇ ਵਿੱਚ ਜਿਹੜੇ ਫਿਕ ਕਿੰਨੇ।
ਹਾਂਜੀ। ਨਾਲੇ ਪਾਣੀ ਦੀ ਕਮੀਂ ਪੂਰੀ ਕਰ ਦੇਆ।
ਹਾਂਜੀ।
ਖੀਰਾ ਵੀ ਅੱਛਾ ਹੁੰਦਾ ਖਾਣਾ। ਖੀਰਾ ਤੇ ਆਰਾਮ ਨਾਲ ਖੁਸ਼ ਹੋ ਕੇ ਖਾ ਲੈਂਦੀ ਹੈ।
ਖੀਰਾ ਖੀ ਹਾਂਜੀ ਬੱਚਿਆਂ ਨੂੰ ਖੀਰਾ ਵੀ ਦੇਣਾ ਚਾਈਦਾ ਜ਼ਿਆਦਾ ਖੀਰਾ ਹੋ ਗਿਆ ਸਲਾਦ ਵਗੈਰਾ ਤਾਂ ਗਰਮੀਆਂ ਵਿਚ ਦੇਣਾ ਹੀ ਚਾਈਦਾ ਬੱਚੇ ਨੂੰ ਪੁਦੀਨੇ ਦੀ ਚਟਨੀ ਅਬ ਉਹ ਪਾ ਕੇ ਕੱਚੀ ਅੰਬੀ ਪਾ ਕੇ ਵਧੀਆ ਬਣਦੀ ਐ।
ਪਈ ਹੁੰਦੀ ਆ ਮੈਂ ਇਮਲੀ ਪਾਅ ਕੇ ਤਾ ਬਣਾਈ ਐ।
ਇਮਲੀ ਪਾ ਕੇ।
ਹਾਂ।
ਅੱਛਾ ਉ ਓਹੀ ਗੱਲ ਹੋ ਗਈ ਆਪਾਂ ਖਟਾਸ ਲਈਏ ਤੁਸੀਂ ਇਮਲੀ ਪਾ ਲਈ ਆਪਾਂ ਉਹ ਪਾ ਲਿਆ ਅੰਬੀ। ਅੱਛਾ। ਯੰਮੀ ਹੁੰਦੀ ਐ ਨਾ।
ਹਾਂਜੀ-ਹਾਂਜੀ ਉਹ ਮਿੱਠੀ ਜਿਹੀ ਪਾਂਦੇ ਹੋ ਗੇ।
ਜੀ, ਹਾਂਜੀ। ਉਹ ਪਾਲੋ
ਪੀਤੀ ਹੋਈ ਬਾਦ ਚੋਂ ਵੀ ਸਾਰੀ ਪੀਸੀ ਜਾਂਦੀ ਐ।
ਗਰਮੀਆਂ ਚ ਕੀ ਖਾਣਾ ਹੁੰਦਾ, ਉਹੀ ਦਾਲ ਚਾਵਲ
ਸੁਆਦ ਲੱਗਦੀ ਏ ਗਰਮੀਆਂ ਤਾਂ ਕੁਛ ਔਰ ਦੋ ਨਾ ਦੋ।
ਸਬਜ਼ੀਆਂ ਤਾਂ ਸਮਝ ਹੀ ਨੀ ਆਂਦੀ ਗਰਮੀਆਂ ਚ
ਨਹੀਂ ਆਂਦੀਆਂ ਉਹੀ ਘੁੰਮ ਫਿਰ ਕੇ ਉਹੀ ਆ ਜਾਂਦੀਆਂ ਨਾ ਨਾ ਮੈਨੂੰ ਤਾਂ ਤੁਸੀਂ ਗਰਮੀ ਚ ਦੇ ਦੋ ਰਾਇਤਾ ਦੇ ਦੋ ਖੀਰੇ ਦਾ ਦੇ ਦੋ, ਲੌਕੀ ਦਾ ਦੇ ਦੋ, ਮੂੰਗੀ ਦਾ ਦੇ ਦੋ
ਹਾਂਜੀ- ਹਾਂਜੀ,
ਸ਼ਾਮ ਦੇ ਕੋਈ ਖਾਂਦਾ ਨੀ ਹਾਂਜੀ- ਹਾਂਜੀ। ਸਾਰ ਲੈਂਦੇ ਹਾਂ। ਸਵਾਦ ਲੱਗਦੇ ਐ ਛੋਲੇ ਚ ਪਾ ਕੇ ਖਾਓ ਨਾ ਮੈ ਇਕ ਵਾਰੀ ਆਪਣੇ ਭੂਆ ਦੇ ਘਰ ਖਾਂਦੇ ਸੀ। ਮੇਰੀ ਭੂਆ ਨੇ ਨਾ ਧੀ ਦੇ ਚੌਲ ਬਣਾਏ ਸੀ, ਆਲੂ ਪਿਆਜ ਪਾਏ ਹੀ ਰੱਖਣ ਬਣਦੇ ਨਾ ਉਹ ਬਣਾਏ ਸੀ ਤੇ ਨਾਲ ਨਾ ਮੇਰੀ ਭੂਆ ਨੇ ਮੱਠਾ ਮੰਗਾਇਆ ਸੀ।
ਹਾਂਜੀ,
ਬੜਾ ਟੇਸਟੀ ਲੱਗ ਰਿਹਾ ਪਹਿਲੀ ਵਾਰ ਖਾਦੇ ਮੱਠੇ ਵਿੱਚ ਚੋਲ ਪਾ ਕੇ ਬਹੁਤ ਹੀ ਸਵਾਦ ਆਇਆ, ਹੁਣ ਮੈਂ ਜਦੋਂ ਚੋਲ ਲੈਂਦੀ ਆਂ ਮੱਠਾ
ਤੁਸੀਂ ਬੋਲਦੇ ਰਹੇ ਨਾ ਨਾ ਮੇਰਾ ਮਨ ਕਰਦਾ ਖਾਣ ਨੂੰ ਸੁਆਦ ਜਾ ਆ ਰਿਹਾ ਸੁਣ ਕੇ ਹਾਂਜੀ।
ਦੇ ਭੂਆ ਦੇ ਘਰ ਖਾਧੇ ਸੀ। ਇੱਕ ਹਜ਼ਾਰ ਇੱਕ ਚਾਲੀ। ਭਗਵਤ ਵਿੱਚ ਏ। ਤੇ ਮੈਂ ਘਰ ਹੁਣ ਜੇ ਬਨਾਉਣ ਵੇਲੇ ਮੱਠਾ ਮੰਗਾਂਦੀ ਹਾਂ, ਮੱਠੇ ਬਿਨਾਂ ਮੈਂਨੂੰ ਚੌਲ ਸਵਾਦ ਨੀ ਲੱਗਦੇ।
ਕਿਹਾ ਚੌਲ ਤਾਂ ਵੈਸੇ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਚਾਵਲ ਤਾਂ ਆਪਣੀ ਜਾਨ ਹੈ, ਚਾਵਲ ਨਾਲ ਮੈਂ
ਬਸ- ਬਸ- ਬਸ- ਬਸ- ਬਸ।
ਚਾਵਲਾਂ ਨਾਲ ਆਪਾਂ ਵਿਆਹ ਚ ਜਾਈਦਾ ਕਿਸੇ ਦੇ ਪਾਰਟੀ ਚ ਜਾਦਾ ਪਹਿਲਾਂ ਚਾਵਲ ਹੀ ਲੱਭੀ ਦੇ ਆ, ਹਾਏ- ਹਾਏ ਨਹੀਂ ਹੈਗੇ ਮਟਰ ਪਨੀਰ, ਚਾਵਲ ਛੋਲੇ ਆ ਖਾਓ ਪਹਿਲਾ ਇਨਾਂ
ਮੈਂ ਆਈਸ ਕਰ੍ਰੀਮ ਤੇ ਰਸਗੁੱਲਾ ਦੁਨੀਆ ਕਿੱਥੇ ਆ
ਆਈਸ ਕਰ੍ਰੀਮ ਹਾਂ ਗਰਮੀਆਂ ਚ ਦੇਖੋ ਆਈ ਆਹੀ ਜ਼ਿਆਦਾ ਬੈਸਟ ਰਹਿੰਦਾ ਵਸੇ ਵਿਆਹ ਸ਼ਾਦੀ ਚ ਖਾਵੇ ਜਿੰਨਾ ਠੰਡਾ ਖਾਓਗੇ ਇਨੇ ਵਧੀਆ ਵਾ।
ਇਹ ਦਰਾਣੀ ਹੈਗੀ ਆ। ਮੇ ਰਿਲੇਸ਼ਨ ਚ ਲਗਦੀ ਹੈ ਉਹਨੇ ਨਾ ਮੈਨੂੰ ਖੁਆਇਆ ਇੱਕ ਵਾਰੀ ਆਈਸ ਕਰ੍ਰੀਮ ਤੇ ਰਸੂਲਾ ਮਿਕਸ ਹੁਣ ਮੈਂ ਉਹੀ ਲਭਨੀ ਹ ਕਿ
ਨਹੀਂ ਵੈਸੇ ਸਹੀ ਆ ਗਰਮੀਆਂ ਚ ਆ ਹੀ ਖਾਣਾ ਚਾਹੀਦਾ। ਜ਼ਿਆਦਾ ਹੈਵੀ ਖਾਣਾ ਵੀ ਦੇਖ ਜਾਂਦਾ।
ਓਹ ਤੇ ਹੈ ਹੀ ਹੈ ਪਰ ਇੱਕ ਸਮੈੱਲ ਨਾਲ ਹੀ ਢਿੱਡ ਭਰ ਜਾਂਦਾ ਏ ਵਿਆਹ ਸ਼ਾਦੀਆ ਤੇ ਜਾਓ ਨਾ ਉਹਦੀ ਸਮੇਲ ਆਂਦੀ ਨਾ ਪੁੱ
ਸਮੈਲ ਦੇਖ ਦੇਖ ਕੇ ਢਿੱਡ ਭਰ ਜਾਂ ਦੂਜੇ ਖਾਂਦੇ ਨਾ ਦੂਜੇ ਨੂੰ ਦੇਖ ਦੇਖ ਕੇ ਮਨ ਭਰ ਜਾਂਦਾ ਤੁਸੀਂ ਇੱਕ ਗੱਲ ਹੋਰ ਦੇਖੀ ਹੋਣੀ ਆ ਆਪਾਂ ਵਿਆਹ ਚ ਜਾਂਦੇ ਹਾਂ ਜਦੋਂ ਆਪਾਂ ਖਾ ਲੈਂਦੇ ਹਾਂ ਸਾਡਾ ਢਿੱਡ ਅਸੀਂ ਖਾਇਆ ਵੀ ਨਹੀਂ ਵੀ ਖਾਇਆ ਢਿੱਡ ਭਰਿਆ ਰਹਿੰਦਾ। ਜਦ ਪਾਰਟੀ ਤੋਂ ਬਾਹਰ ਆਉਂਦੇ ਹਾਂ ਘਰੇ ਆਉਂਦੇ ਹਾਂ ਘਰੇ ਆ ਕੇ ਭੁੱਖ ਲੱਗ ਜਾਂਦੀ ਆ ਹਾਏ ਥੋੜਾ ਹੋਰ ਖਾ ਲੈਂਦੇ ਥੋੜਾ ਹੋਰ ਖਾ ਲੈਣਾ ਅਸੀ। ਫਿਰ ਮਨ ਘਰ ਆ ਕੇ ਨਾ ਭੁੱਖ ਜ਼ਰੂਰ ਲੱਗਦੀ ਆ ਫੇਰ ਆ ਫਰਿਜ ਚ ਫਰਿੱਜ ਚ ਲੱਭੀ ਦਾ ਕੁੱਝ ਪਿਆ ਤਾਂ ਖਾ ਲਈਏ
ਸਹੀ ਗੱਲ ਹੈ, ਸਹੀ ਗੱਲ ਹੈ।
ਸਬਰ ਨਹੀਂ ਆਉਂਦਾ ਬਾਹਰ ਖਾਣੇ ਚ ਬਿਲਕੁਲ ਜਿੰਨਾ ਮਰਜੀ- ਸਵਾਦਿਸ਼ਟ ਬਣਿਆ ਹੋਵੇ ਪਰ ਘਰੇ ਆ ਕੇ ਤਾਂ ਖਾਣਾ ਹੀ ਖਾਣਾ।
ਹਾਂ
ਨਾਲ ਹੀ ਹੁੰਦਾ ਇਹ ਸਾਰਿਆਂ ਨਾਲ ਹੀ ਹੁੰਦਾ ਮੇਰੇ ਨਿਆਣੇ ਵੀ ਇਹੀ ਕਰਦੇ ਨੇ ਬਾਹਰ ਖਾਇਆ ਹੋਆ ਘਰੇ ਆ ਕੇ ਪਹਿਲਾਂ ਲੱਭਣਗੇ ਮੰਮੀ ਹੈਗਾ ਕੁਝ।
ਮੇਰੀ ਹਸਬੈਂਡ ਦੀ ਬੜੀ ਗੰਦੀ ਆਦਤ ਹੈ ਬਜ਼ਾਰੋਂ ਖਾ ਕੇ ਆਉਣਦੇ ਜਾਂ ਗੁਰਦਆਰੇਓ ਖਾ ਕੇ ਆਉਣਦੇ ਸ਼ਾਦੀ ਤੋਂ ਖਾ ਕੇ ਆਵਾਂਗੇ ਅਜ ਅਸੀਂ ਰੋਟੀ ਸੀਮਾ ਉਠੋ ਖਾ ਕੇ ਨਹੀਂ ਆਏ
ਹਾਂ ਸਾਰਿਆਂ ਨਾਲ ਹੀ ਹੁੰਦਾ ਇਹ ਸਾਰਿਆਂ ਨਾਲ।
ਦੀ ਨਾ ਭੈਣ ਬਣਾਉਣ ਤੇ ਲੱਗੀ ਨ
ਘਰ ਦੇ ਖਾਣੇ ਦਾ ਨਾ ਚਾਹ ਇੱਕ ਟੁਕੜਾ ਵੀ ਮਿਲ ਜਾਵੇ ਆ ਕੇ ਉਹਦੇ ਨਾਲ ਹੀ ਸਬਰ ਜ ਆ ਜਾਂਦਾ ਹਾਂ ਵੀ ਅਸੀਂ
ਪੂਰਾ ਢਿੱਡ ਭਰ ਕੇ ਖਾਣਾ ਸੀ ਨਾ ਉਥੋਂ
ਬਸ ਉ ਓਹੀ ਗੱਲ ਆ ਘਰ ਦਾ ਖਾਣਾ ਘਰ ਦਾ ਹੀ ਹੁੰਦਾ। ਬਾਹਰ ਜਿੰਨਾ ਮਰਜੀ ਵਧੀਆ ਬਣਿਆ ਹੋਵੇ ਉਹੀ ਗੱਲ ਲੋ ਆ ਸਾਰਿਆਂ ਦੇ ਘਰ ਦੀ ਇਹੀ ਗੱਲ ਆ ਵੈਸੇ। ਹੋਰ ਤੁਸੀਂ ਦੱਸੋ ਤੁਸੀਂ ਕੀ ਬਣਾ ਰਹੇ ਹੁਣ
ਦਾਲ ਸੋਚਣੀਏ ਬਣਾਵਾਂ
ਮੈਂ ਤਾਂ ਮੂੰਗੀ ਮਸਰਾਂ ਦੀ ਦਾਲ ਬਣਾਵਾਂਗੀ ਤੇ ਚਾਵਲ।
ਸਾਡੇ ਤੇ ਮੂੰਗੀ ਮੂਸਰ ਦਾਲ ਕੋਈ ਖਾਂਦਾ ਹੀ ਨਹੀਂ ਹੈ ਖਾਲੀ ਮੂੰਗੀ ਦੀ
ਅੱਜ ਫ਼ਰਮਾਇਸ਼ ਆਈ ਹੈ ਨਾ ਫਿਸ ਤੋਂ ਕਹਿੰਦੇ ਬਣਾ ਲਿਓ ਮੈਂ ਕਯਾ ਠੀਕ ਆ ਬਣਾ ਲਾਂਗੇ।
ਕੱਲ ਚਣ
ਹਾਂਜੀ ਇਕ ਫੋ
ਦਾਲ ਚੋਂ ਸਆਦ ਲੱਗਦੇ ਐ।
ਚੰਗਾ ਬਣਾ ਦਿਆਂਗੇ।
ਅੱਜ ਉਹ ਸਵਾਦ ਲੱਗਦੀ ਆ। ਦਾਲ ਚ ਜਿਹੜੀ ਮਰਜ਼ੀ ਹੋਵੇ ਨਾਲਾਲ ਚ ਉਹ ਸਵਾਦ ਲੱਗਦਾ ਮਸਰ ਹੋ ਜਾਣ ਮਾਂਹ ਹੋ ਜਾਣ ਹਰ ਦਰ ਦੀ ਦਾਲ ਹੋ ਜਾਵੇ
ਹਾਂਜੀ ਹਾਂਜੀ ਚਾਵਲ ਬਣਾ ਲਾਂਗੀ ਥੋੜੇ ਜਿਹੇ ਦੋ ਰੋਟੀ। ਰੋਟੀ ਤੇ ਇਹਨਾਂ ਨੇ ਖਾਣੀ ਖਾਣੀ ਆ। ਚਾਵਲਾਂ ਨਾਲ।
ਰਹੀ ਹੈ ਮੇਰੇ ਭਰਾਵਾਂ ਦਾ ਹੀ ਹਿਸਾਬ ਹੈ ਮੇਰਾ ਭਰਾ ਵੀ ਛੋਟਾ ਬਾਕੀ ਸਭ ਰੋਟੀ ਨਹੀਂ ਖਾਣਗੇ ਸਭ ਚੋਲ ਖਾਣਗੇ ਮੈ ਛੋਟੇ ਭੈਣ ਨੂੰ ਰੋਟੀ ਚਾਹੀਦੀ ਹੈ।
ਮੇਰਾ ਮੁੰਡਾ ਨਹੀਂ ਖਾਂਦਾ ਦੀਦੀ ਘਰੇ ਗਿਆ ਹੋਇਆ ਦੀਦੀ ਦਾ ਫੋਨ ਆਉਂਦਾ। ਮੈਨੂੰ ਦੀਦੀ ਕਹਿੰਦੇ ਬਈ ਤੇਰਾ ਮੁੰਡਾ ਕਹਿੰਦੇ ਚਾਵਲ ਨੀ ਖਾਂਦਾ ਤੇ ਅਲੱਗ ਰੋਟੀ ਬਣਾਉਣੀ ਪੈਂਦੀ ਆ ਮੈਂ ਅਲੱਗ ਬਣਾਉਾਨਦੀ ਹਾਂ ਤੇ ਮੈਂ ਭੈਣੇ ਖਾਂਦਾ ਹੀਈ ਇਹ ਹਾਂ ਕਹਿੰਦੀ ਹਾਂ ਕਹਿੰਦੀ ਇਹਦੇ ਲਈ ਮੈਨੂੰ ਦੋ ਰੋਟੀ ਲਯੀ ਆਟਾ ਗੁੰਨਣਾ ਪੈਂਦਾ ਮੈਂ ਕਿਹਾ ਕੋਈ ਗੱਲ ਨੀ। ਬਣਾ ਦੋ ਹੁਣ ਤੁਸੀਂ ਉਹਦੇ ਲਈ ਪਹਿਲਾਂ ਸਪੇਸਲੀ ਬਣਾ ਦਿੰਦੀ ਆ ਵਿਚਾਰੀ ਜਦੋਂ ਚਾਲ ਬਣਦੇ ਨੇ
ਹਰ ਪਰਿਵਾਰ ਚ ਹਰ ਪਰਿਵਾਰ ਚ ਹੁੰਦਾ ਕਿ ਰੋਟੀ ਖਾ ਹੋਣਾ ਬੰਦਾ ਸੂਰਾਂ ਦੇ ਨਾਲ਼।
ਹਾਂਜੀ ਹਾਂਜੀ, ਜੇ ਪੂਰੇ ਪਰਿਵਾਰ ਚ ਸਾਰੇ ਚਾਵਲ ਖਾਣ ਵਾਲੇ ਹੋਣ ਨਾ, ਤੇ ਇੱਕ ਬੰਦਾ ਕਹਿ ਰਿ ਹੋ ਮੈਂ ਰੋਟੀ ਖਣੀ ਆ ਬੜਾ ਪਸੰਦ ਦੋ ਰੋਟੀ ਲਈ ਆਟਾ ਗੁਣੋ, ਫੇਰ ਇਹਨਾਂ ਨੂੰ ਰੋਟੀ ਬਣਾ ਕੇ ਦਵੋ, ਫੇਰ ਇਹਨਾਂ ਨੇ ਖਾਣੀ ਆ ਸਾਨੂੰ ਪਰੇਸ਼ਾਨ ਕਰਨਾ ਇਹਨਾਂ ਨੇ ਹੋ ਸਾਰਿਆਂ ਦੇ ਘਰ ਦੀ ਇਹੀ ਕਹਾਣੀ ਆ ਵੈ
ਹਾਂਜੀ, ਸਭ ਦੇ ਘਰ ਦੀ, ਮੇਰਾ ਛੋਟਾ ਭਰਾ ਹੈ ਨਾ ਉਹਨੂੰ ਤੁਸੀਂ ਅਹ ਚੋਲ ਬਣਾ ਦੋ ਇੱਕ ਦਿਨ ਚੌਲ ਖਾ ਲਏਗਾ ਫਿੱਕੇ, ਫ ਪਿਆਜ ਨਾ ਬਣਾਓਗੇ ਨਾ ਕੀ ਉਹ ਕੀ ਕਹਿ ਕੀ ਪਾਏ ਨੇ ਪਿਆਜ ਮੈਂ ਨੀ ਖਾਣੇ, ਬਿਲਕੁੱਲ ਇੱਕ ਚਮਚ ਨਹੀਂ ਖਾਏਗਾ
ਹਾਂਜੀ ਕਈਆਂ ਦੀ ਆਦਤ ਹੁੰਦੀ ਆ ਖਾਂਦੇ ਨੀ ਹੈਗੇ ਚਾਲ
ਤਾਜ਼ਾ ਵੀ ਨਹੀਂ ਖਾਏਗਾ।
ਹਾਂਜੀ।
ਕੀ ਟਾਈਮ ਖਾ ਲੇਗਾ ਪਿਆਜੇ ਤੇ ਕਹੇਗਾ ਕਿ ਬਣਾ ਲਿਆ?
ਅੱਛਾ।
ਕੱਚੇ ਪਿਆਜ ਖਾ ਜੇਗਾ ਮੋਮੋਜ਼ ਨਾਲ, ਪਿਆਜ਼ਾ ਆਲੇ ਚੋਲ ਨੀ ਖਾਣੇ।
ਤੇ ਐਵੇਂ ਕਰਦੇ ਨੇ ਮੇਰਾ ਮੁੰਡਾ ਬਰਗਰ ਲੈ ਲੂਗਾ, ਟਮਾਟਰ ਨ ਟਮਾਟਰ ਵੀ ਕੱਢ ਦੂਗਾ, ਪਿਆਜ ਵੀ ਕੱਢ ਦੂਗਾ, ਖਾਲੀ ਬੰਦ-ਬੰਦ ਜਾ ਖਾਊਗਾ। ਮੈਂ ਕਿਹਾ ਫਿਰ ਤੂੰ ਲਿੱਤਾ ਕੀ ਆ, ਖਾ ਕੀ ਰਿਹਾ ਵਾ, ਟਿੱਕੀ? ਟਿੱਕੀ ਖਾ ਲੂਗਾ ਨਾਲ ਉਹਦੇ। ਪਰ ਪਿਆਜ, ਟਮਾਟਰ ਤਾਂ ਕੱਟ ਕੱਢ ਕੇ ਬਾਹਰ ਹੀ ਸੁੱਟ ਦਿੰਦਾ।
ਤੁਹਾਡਾ ਭਰਾ ਖ਼ਰਾਕੇ ਬਾਹਰੋਂ ਪਿਆਜ ਲੈ ਆਏਗਾ? ਮੋਮੋਜ ਨਾਲ ਖਾਣ ਵਾਸਤੇ ਕੱਚੇ, ਘਰ ਦੇ ਚੌਲ ਨੀ ਖਾਏਗਾ ਪਿਆਜਾਂ ਵਾਲੇ।
ਸਾਰਿਆਂ ਨਾਲ ਏਹੀ ਹੁੰਦਾ।
ਬਸ ਤੂੰ ਬਾਹਰ ਤੇ ਤੂੰ ਖਾ ਲੈਨੇ ਪਿਆਜ਼ ਮੋਮੋਜ਼ ਨਾਲ ਲੈ ਕੇ ਤੈਨੂੰ ਘਰ ਕੀ ਹੁੰਦੈ? ਇਹੋ ਜਿਹਾ ਕੰਮ ਕਰਨਾ। ਬਸ ਵਧੀਆ।
ਚਲੋ ਚੰਗਾ ਫੇਰ ਕੱਲ ਕਰ
ਹਾਂਜੀ-ਹਾਂਜੀ, ਓਕੇ ਠੀਕ ਹੈ। ਸ਼ਾਸ਼ੀ ਕਾਲ, ਬਾਏ ਸ਼ਾਸ਼ੀ ਕਾਲ ਬਾਏ।